ਹਾਂਜੀ,
ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ,
ਵਧੀਆ- ਵਧੀਆ ਤੁਸੀਂ ਦੱਸੋ ਕਿੱਦਾਂ,
ਹਾਂਜੀ ਮੈਂ ਵਧੀਆ ਹੋਰ ਕੀ ਕਰ ਰਹੇ ਸੀ,
ਬਸ ਕੋਛ ਨਹੀਂ ਹੁਨੀ ਫਰੀ ਹੋਏ ਸੀ, ਖਾਣਾ- ਖੁਣਾ ਖਾ ਕੇ,
ਅੱਛਾ -ਅੱਛਾ, ਹਾਂਜੀ ਬਸ ਤਿਆਰੀ ਕਰਦੇ ਪਏ ਬਣਾਣਦੀ ਖਾਣ ਤਾ ਲੇਟ ਹੀ ਖਾਂਦੇ ਹਾਂ ਅਸੀਂ ਰਾਤ ਦਾ ਨਾ,,
ਅੱਛਾ ਜੀ, ਲੇਟ ਖਾਂਦੇ ਹੋ,
ਹਾਂਜੀ -ਹਾਂਜੀ ਤੁਹਾਡਾ ਉਹ ਤੁਸੀਂ ਕੀ ਖਾਧਾ ਫਿਰ,
ਆਪਾਂ ਤੇ ਉਹ ਬਣਾਏ ਸੀ ਅੱਜ ਕਰੇਲੇ -ਆਲੂ,
ਅੱਛਾ -ਅੱਛਾ ਸਹੀ ਹੈ ਕਰੇਲੇ ਤਾ ਚਲੋ ਬੋਤ ਵਧੀਆ ਲੱਗਦੇ ਨੇ ਵੈਸੇ ਇਸ ਮੌਸਮ ਵਿੱਚ ਤੇ ਗਰਮੀ ਚ ਕਰੇਲੇ ਸਵਾਦ ਵੀ ਲੱਗਦੇ ਨੇ, ਤੇ ਭਰ ਕੇ ਤੁਹਾਡੇ ਮੰਮੀ ਭਰ ਕੇ ਬਣਾਉਦੇ ਨੇ ਜਾ ਕੱਟ ਕੇ,
ਓਹ ਕੱਟ ਕੇ ਭਰ ਕੇ ਪਹਿਲੇ ਬਣਾਦੇ ਸੀ,
ਅੱਛਾ- ਅੱਛਾ, ਭਰ ਕੇ ਵੀ ਸਵਾਦ ਲੱਗਦੇ ਨੇ, ਤੇ ਕੱਟ ਕੇ ਵੀ ਅਸੀਂ ਜਿਆਦਾ ਕੱਟ ਕੇ ਬਣਾਦੇ ਹਾਂ, ਜਲਦੀ ਬਣ ਜਾਂਦੇ ਨੇ ਕੱਟ ਕੇ, ਭਰ ਕੇ ਟਾਈਮ ਲੱਗਦਾ,
ਹਾਂਜੀ -ਹਾਂਜੀ ਪਹਿਲੇ ਉਹਨੂੰ ਕ ਕੱਟ ਕੇ ਉਹਦੇ ਚ ਮਸਾਲਾ ਭਰੋ ਫੇਿਰ ਰੱਖੋ ਧੁੱਪ ਚ,
ਬਿਲਕੁਲ ਬਹੁਤ ਟਾਈਮ ਲੱਗ ਜਾਂਦਾ, ਫਿਰ ਤਲੋ ਓਹਨੂੰ ਮਤਲਬ ਕੱਟ ਕੇ ਜਲਦੀ ਬਣ ਜਾਂਦਾ ਤ ਬਸ ਕੱਟ, ਧੋ ਤੱਲੋ ਤੇ ਕੰਮ ਖਤਮ, ਹਾਂਜੀ ਤੇ ਮੈਂ ਅਸੀਂ ਬਸ ਦਾਲ ਬਣਾਦੇ ਪਏ ਆ, ਮਾਂ ਛੋਲੇਆਂ ਦੀ,
ਅੱਛਾ ਮਾਂ ਚਛੋਲਿਆਂ ਦੀ ਵੀ ਮੇਰੀ ਫੇਵਰੇਟ ਹੈਗੀ ਬੜੀ ਵਧੀਆ ਲੱਗਦੀ,
ਹਾਂ ਉਹ ਤੇ ਸ ਮਤਲਬ ਬਹੁਤ ਸਾਡੇ ਘਰ ਹੀ, ਬਹੁਤ ਜ਼ਿਆਦਾ ਬਣਦੀ ਹੈ, ਸਭ ਨੂੰ ਪਸੰਦ ਹੈ ਦਾਲ ਐ ਵਾਲੀ,
ਹਾਂਜੀ,
ਪੰਜਾਬੀ ਜ਼ਿਆਦਾ ਫੇਵਰੇਟ ਦਾਲ ਇ ਹੀ ਹੁੰਦੀ ਹੈ ਮਾਂਛੋਲਿਆਂ ਦੀ ਗੁਰਦੁਆਰੇ ਵੀ ਲੰਗਰ ਹੁੰਦਾ ਤਾਂ ਵੀ ਹਾਂ ਗੁਰਦੁਆਰੇ ਲੰਗਰ ਵਰਤਾ ਵੀ ਆ ਬਣਦੀ ਹੈ ਕਾਰ ਵੀ ਬਣਦੀ ਹੈ ਲੱਗਦੀ ਵੀ ਸਵਾਦ ਵੈਸੇ, ਮੇਰੀ ਆਪਣੀ ਫੇਵਰਟ ਇਹ ਵਾਲੀ ਦਾਲ ਤਾਂ ਮੈਂ ਜਿਆਦਾ ਬਣਾਨਦੀ ਆ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਆ
ਸਾਡੇ ਘਰ ਵਿ, ਇਹੀ ਬਣਦੀ ਹੈ।
ਹਾਂਜੀ-ਹਾਂਜੀ। ਤੇ ਤੁਸੀਂ ਅ ਅੱਜ -ਕੱਲ ਮਤਲਬ ਟੋਪਿਕ ਦੇ ਗੱਲ ਕਰਨੇ ਆ, ਆਪਾਂ ਹਮ ਮੋਬਾਇਲ ਦੇ ਯੂਜ ਤੇ ਮਿਸਯੂਜ, ਦੇਖਿਆ ਹੇ ਨਾ, ਫੋਨ ਤੇ ਕਿਤਨਾ ਜਾਅਦਾ ਮਿਸਯੂਜ ਵਿ ਕਿਤਨਾ ਹੁੰਦਾ ਏ, ਤੇ ਯੂਜ ਵੀ ਕਿਤਨਾ ਹੁੰਦਾ, ਫੋਨ ਦਾ।
ਹਾਂਜੀ-ਹਾਂਜੀ ਫੋਨ ਦਾ ਤੇ ਬਸ, ਇੱਕ ਵਾਰ ਆਦਤ ਪੈ ਜਾਏ ਤੇ ਬੇਕਾਰ ਹੀ ਹੈ।
ਬਿਲਕੁਲ -ਬਿਲਕੁਲ ਸਹੀ ਕਹਿਆ ਜੇ ਤੁਸੀਂ, ਬਿਲਕੁਲ ੳ ਖ਼ਾਸ ਕਰ ਨਾ ਬੱਚਿਆਂ ਨੂੰ ਸੰਭਾਲਣਾ ਬੜਾ ਮੁਸ਼ਕਿਲ ਕਿ, ਫਿਰ ਉਹਨੂੰ ਫੋਨ ਅਗਰ ਹੈਬਿਟ ਪੈ ਜਾਏ, ਤੇ ਛੋੜਦੇ ਹੀ ਨਹੀਂ ਫੋਨ, ਮਤਲਬ ਇੰਤਨਾ ਜ਼ਿਆਦਾ ਫੋਨ ਉਹਨੇ ਹੈਬਿਟ ਪੈ ਜਾਂਦੀ ਹੈ ਫੋਨ ਦੇ ਬਿਨਾਂ ਰੋਟੀ ਵੀ ਨਹੀ' ਖਾਂਦੇ।
ਹਾਂ-ਹਾਂ ਮੈਂ ਕਈ ਵੇਖੇ ਨੇ ਉਹਨੂੰ ਮੈਂ, ਮੇਰੇ ਭਰਾ ਦਾ ਮੁੰਡਾ ਹੈ ਛੋਟਾ
ਹਾਂਜੀ- ਹਾਂਜੀ।
ਉਹ ਤੇ ਫੋਨ ਚ ਇਹਨਾ ਮਗਨ ਹੋ ਜਾਂਦਾ ਏ, ਆਵਾਜ਼ ਮਾਰਦੇ ਰਹਿ ਜਾਓ ਪਿੱਛੋਂ, ਉਹਨੇ ਅਗਲੇ ਨੇ ਨਾ ਮੂੰਹ ਕਹਿੳ ਨਾ ਕੁਛ, ਸਾਮਣੇ ਕੌਣ ਆ ਰਿਹਾ ਕੋਈ ਬੱਚੇ ਐ ਸਭ ਵੇਖਦੇ ਹੀ ਨਹੀਂ
ਬਿਲਕੁਲ- ਬਿਲਕੁਲ ਸਹੀ ਗੱਲ ਹੈ। ਸਾਡੇ ਘਰ ਹੀ ਹਾਲ ਹੈ, ਬੱਚਾ ਹੈਗਾ ਨਾ ਫੋਨ ਲੈਂਦੇ ਪੜੋਸ ਸਾਡੇ ਬੱਚੇ ਹੈਗੇ ਆ ਫੋਨ ਲੈ ਕੇ ਬੈਠੇ ਰਹਿਣਗੇ, ਹਿਲਦੇ ਹੀ ਨਹੀਂ ਆਪਣੀ ਜਗ੍ਹਾ ਤੋਂ, ਬਿਲਕੁਲ ਵੀ ਨਹੀਂ ਹਿਲਦੇ
ਤੇ ਜ਼ਿਆਦਾ ਬੱਚਿਆਂ ਨੂੰ ਉਹਨਾਂ ਨੇ ਖ਼ਰਾਬ ਕੀਤਾ ਆ ਜਿਹੜੇ, ਵਲੋਗਰਸ ਹੈਗੇ ਨੇ
ਕਾਰਟੂਨ ਦੇਖਦੇ ਨੇ ਫੋਨਾ ਤੇ, ਨਿੱਕਾ- ਨਿੱਕਾ ਬੱਚਾ ਸਾਡਾ ਅ ਪੜੋਸ ਨਾ ਇੱਕ ਬੱਚਾ ਹੈਗਾ, ਡੇਢ ਸਾਲ ਦਾ ਦੇ ਖੋਗੇ ਡੇਢ ਸਾਲ ਦਾ ਬੱਚਾ ਕਿਤਨਾ ਹੀ ਹੁੰਦਾ ਹੈ, ਉਹ ਮਤਲਬ ਉਹਨੂੰ ਫੋਨ ਦੇ ਕੇ ਤੁਸੀਂ ਕਾਰਟੂਨ ਲਾ ਕੇ ਬਾਹ ਦੋ, ਉਹ ਬੰਦਾ ਹਿੱਲੇਗਾ ਨੀ, ਆਪਣੀ ਜਗ੍ਹਾ ਤੋਂ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ, ਕੋਈ ਆ ਰਿਹਾ- ਕੋਈ ਜਾ ਰਿਹਾ ਕੁਛ ਵੀ ਨੀ, ਬਸ ਹੱਥ ਦੇ ਵਿੱਚ ਫੋਨ ਲੈ ਕੇ ਬੈਠਾ ਰਿਹਾ, ਕਾਰਟੂਨ ਦੇਖਦਾ ਰਹੇਗਾ।
ਹਾਂਜੀ, ਉਹ ਜਿਹੜਾ ਇੱਕ ਉਹ ਆਉਂਦਾ ਵਾਈ- ਸੀ- ਡੀ ਕਰੈਕਟਰ
ਹਾਂ-ਹਾਂ, ਉਹ ਜਿਥੇ ਉਹ ਟਿਮਾਟਰ ਵਾਲੇ, ਕਾਰਟੂਨ ਦੇਖੇ ਜੋ ਤੁਸੀ ਟਿਮਾਟਰ ਵਾਲਾ ਬੜਾ ਫੇਮਸ ਹੈ, ਆਹ! ਟਮਾਟਰ ਵਾਲਾ ਉਹ ਦੇਖਦੇ ਰਹਿਣਗੇ, ਹਾਂ। ਆਈਓ ਦੇਖਦੇ ਰਹਿਣਗੇ, ਰਿਪੀਟ- ਰਿਪੀਟ- ਰਿਪੀਟ ਇੱਕ ਤੇ ਪਤਾ, ਫੋਨ ਦੇ ਕਲਰ ਇਤਨਾ ਜ਼ਿਆਦਾ ਪੋਪ ਹੁੰਦੇ ਨੇ, ਮਤਲਬ ਫੋਨ ਦੇ ਕਲਰ ਬਹੁਤ ਜ਼ਿਆਦਾ ਬਰਾਈਟ ਹੁੰਦੇ ਨੇ ਮੈਂ ਕਹਿੰਦੀ ਅਗਰ ਬੱਚੇ ਨੂੰ ਫੋਨ ਦਿਖਾਣਾ ਨਾ, ਉਸ ਤੋ ਬੈਟਰ ਬੱਚੇ ਨੂੰ ਟੀ-ਵੀ ਦਿਖਾ ਦੋ ਟੀਵੀ ਚ ਲਗਾ ਦੋ ੳਹ ਚੀਜ਼, ਤੁਹਾਨ -ਤੁਹਾਨੂੰ ਦਿਖ ਰਿਹਾ ਬੱਚਾ ਤੁਹਾਡਾ ਕੀ ਦੇਖ ਰਿਹਾ। ਬਿਲਕੁਲ ਦੇਖ ਰਿਆ ਤੁਹਾਨੂੰ ਦਿਖ ਰਿਹਾ ਨਾ ਤੋਡਾ ਬੱਚਾ ਕੀ, ਬ੍ਰਟਨੈਸ ਹਾਈ-ਲੋ ਕਰ ਸਕਦੇ ਹੋ। ਠੀਕ ਹੈ, ਜਿਆਦਾ ਬੱਚੇ ਫੋਨ ਦੇਖਦੇ ਨੇ ਏ ਸਭ ਚੀਜ਼ ਯੂਜ਼ ਦੇਖਦੇ ਦੇਖੋ ਦੇਖ-ਦੇਖ ਕੇ ਨਾ ਕਈ ਵੀਡੀਓ ਏ ਚਲਦੇਓ, ਉਹਨਾ ਦੇਖਣ ਲਾਇਕ ਨੀ ਹੁੰਦੇ, ਲਾਇਕ ਜਿਹਦੇ ਵਿਚ ਨਾ ਬਹੁਤ ਜ਼ਿਆਦਾ ਅ-ਅਬਿਓਸਿਂਗ ਵਰਡ ਯੂਜ ਹੋਏਦੇ ਹੁੰਦੇ ਨੇ ਤੂ-ਤੜਾਕ ਯੂਜ ਕਰਦੇ ਹੁੰਦੇ ਨੇ, ਬੱਚੇ ੳਹ ਜੋ ਦੇਖਦੇ ਨੇ, ਉਹ ਸਿੱਖਦੇ ਨੇ।
ਹਾਂਜੀ -ਹਾਂਜੀ।
ਤੇ ਤੁਸੀਂ ਕਹਿ ਦੋਗੇ ਨਾ, ਕਿ ਬੱਚੇ ਐਸੇ ਨੀ ਬੋਲਦੇ, ਤੇ ਉਹ ਜਾਣ- ਬੂਝ ਕੇ ਹੋਰ ਵੈਸੇ ਬੋਲ ਕੇ ਦਿਖਾਉਂਦੇ ਨੇ, ਕਿ ਲੋਓ, ਤੁਸੀਂ ਮਨਾ ਕੀ ਤੇ, ਮੈਂ ਹੋਰ ਬੋਲਾਂਗਾ
ਹਾਂ, ਅੱਜ-ਕੱਲ੍ਹ ਦੀ ਪੀੜ੍ਹੀ ਤੇ ਵੈਸੇ ਵੀ, ਉਹ ੳਸੀ ਰਾਹ ਤੇ ਤੁਰਦੀ ਪਈ ਹੈ।
ਬਿਲਕੁਲ -ਬਿਲਕੁਲ ਸਹੀ ਗੱਲ ਹੈ, ਉਹੀ ਨਾ ਦੇਖੋ ਬੱਚਿਆਂ ਨੂੰ ਅਗਰ ਫੋਨ ਟੀਵੀ ਚ ਦਿਖਾ ਰਿਹਾ ਨਾ, ਕਾਰਟੂਨ ਕੁਛ ਵੀ, ਸਾਨੂੰ ਪਤਾ ਸਾਡਾ ਬੱਚਾ ਕੀ ਦੇਖ ਰਿਹਾ, ਹੁਣ ਫੋਨ ਦੇ ਵਿੱਚ ਸਾਨੂੰ ਪਤਾ, ਪਤਾ ਸਾਡਾ ਬੱਚਾ ਕੀ ਦੇਖ ਰਿਹਾ, ਕੀ ਨਹੀਂ ਦੇਖ ਰਿਹਾ। ਉਹ ਕੈਸੀ ਵੀਡੀਓਜ਼ ਦੇਖ ਰਿਹਾ, ਐਬਿਊਜਿੰਗ ਵਾਲੀ ਦੇਖ ਰਿਹਾ, ਕੈਸੀੇ ਦੇਖ ਰਿਹਾ। ਤੇ ਬੱਚੇ ਦੇ ਨਾ, ਇਸ ਪਰਵਰਿਸ਼ ਤੇ ਵੀ ਅਸਰ ਪੈਂਦਾ ਏ ਇਸ ਚੀਜ਼ ਦਾ। ਕਿਉਂਕਿ ਉਹ ਨਾ, ਉਹ ਜੋ ਦੇਖਦਾ ਓਹੀ ਉਹ ਬੋਲਣਾ ਸਿੱਖਦਾ। ਹੁਣ ਤੂੰ -ਤੜਾਕ ਬੋਲਣਾ ਸਿੱਖ ਰਿਹਾ ਏ, ਗਾਲੀ ਵਗੈਰਾ ਸਿੱਖ ਰਿਹਾ, ਤੇ ਓਹੀਓ ਸਿੱਖਦਾ, ਫਿਰ ਉਹੀਓ ਬੋਲਦਾ, ਤੁਸੀਂ ਮਨਾ ਕਰਦੋ। ਉਹਨੂੰ ਈ ਰਿਪੀਟ ਕਰਦਾ ਰਹੇਗਾ, ਬਾਰ-ਬਾਰ, ਬਾਰ -ਬਾਰ, ਬਾਰ-ਬਾਰ ਤੁਸੀਂ ਮਨਾ ਤੇ ਮੈਂ ਏ ਰਿਪੀਟ ਕਰਾਂਗਾ ਹੁਣ, ਫੇਰ ਉਹ ਆਦਤ ਛੁੜਵਾਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਬਹੁਤ ਮੁਸ਼ਕਿਲ। ਆਪਾਂ ਤਾਂ ਕਹਿੰਦੇ ਬਈ, ਬਸ ਜਿਹਨੂੰ ਦੇਖੋ ਫੋਨ ਹਾਂਜੀ ਹਾਂਜੀ ਫ਼ੋਨ ਦਿਖਾਉਣ ਤੋਂ ਬੈਟਰ ਨਾ ਟੀ ਵੀ ਦਿਖਾ ਦੋ। ਐਟਲੀਸਟ ਟੀ ਵੀ ਬਹੁਤ ਪਰੇ ਆ। ਅੱਖਾਂ ਤੋਂ, ਟੀ ਵੀ ਨਾ ਬਹੁਤ ਭਰੇ ਵੇ ਅੱਖਾਂ ਤੋਂ ਅੱਜ ਕੱਲ੍ਹ ਤਾਂ ਦੇਖੋ ਸਮਾਰਟ ਟੀ ਵੀ ਨੇ। ਤੇ ਜੋ ਫੋਨ ਚ ਆਂਦਾ ਉਹ ਟੀ ਵੀ ਚ ਆ ਜਾਂਦਾ ਅੱਜ ਕੱਲ੍ਹ ਤੇ ਸਮਾਰਟ ਟੀਵ ਚ ਹਾਂ ਮੂਵੀ ਦੇਖ ਲਓ ਬਿਲਕੁਲ ਯੂਟਿਊਬ
ਸਾਡੇ ਟਾਈਮ ਤੇ ਉਹੀ ਸਭ ਤੋਂ ਬੈਸਟ ਸੀ ਡੋਰੀਮੋਨ ਹੋ ਗਿਆ ਹੋ
ਸਿਨਚੈਨ ਹੋ ਗਿਆ ਛੋਟਾ ਬੀਮ
ਆਪਾਂ ਤੇ ਕਦੀ ਕਦੀ ਉਹਨੂੰ ਵੀ ਵੇਖ ਲੈਂਨੇ ਹਾਂ ਬੈਠੇ ਬੈਠੇ ਜਦੋਂ ਮਨ ਬੋਰ ਹੋ ਰਿਹਾ ਹੋਏ।
ਬਿਲਕੁ ਉਹ ਮ ਅੱਛਾ ਵੀ ਲੱਗਦਾ ਵੈਸੇ ਦੇਖਿਆ ਜਾਏ ਅੱਛਾ ਵੀ ਲੱਗਦਾ ਇੱਕ ਉਹ ਆਦਾ ਸੀ ਡੋਰਾ ਐਕਸਪਲੋਰਾ, ਮਿਕੀ ਮਾਊਸ ਵੀ ਆਉਂਦਾ ਸੀ ਉਸ ਚੰਦ ਪਤਾ ਕਾਫੀ ਅੱਛੇ ਅੱਛੇ ਕਾਰਟੂਨ ਆਉਂਦੇ ਸੀ ਇੱਕ ਉਹ ਬੂਧ ਐਂਡ ਬ ਕੜਦੇਵ ਉਹ ਵੀ ਅੱਛਾ ਸੀ ਕਾਰਟੂਨ
ਹਾਂਜੀ ਹਾਂਜੀ ਉਹ ਭੂਤ ਆਲਾ
ਹਾਂ ਬਹੁਤ ਸਾਰੇ ਕਾਰਟੂਨਸ ਆਉਂਦੇ ਨੇ, ਬਹੁਤ ਸਾਰੇ ਕਾਰਟੂਨਸ ਪਹਿਲੇ ਆਉਂਦੇ ਸੀ ਹੁਣ ਤੇ ਕਾਫੀ ਕਾਰਟੂਨ ਤੇ ਬਹੁਤ ਮਤਲਬ ਇਤਨੇ ਨਵੇਂ ਨਵੇਂ ਕਾਰਟੋਨਸ ਨਹੀਂ ਆਂਦੇ, ਉਹੀ ਰਿਪੀਟ ਚ ਸ਼ਿਨਸੈਨ ਆ ਗਿਆ ਡੋਰੇਮੋਨ ਆ ਗਿਆ। ਉਹੀ ਆਉਂਦੇ ਰਹਿੰਦੇ ਨੇ ਹਾਂ ਸ਼ਿਵਾਸ ਸ਼ਿਵਾ, ਮੈਂ ਤਾਂ ਬਿਲਕੁਲ ਪਸੰਦ ਨਹੀਂ ਸ਼ਿਵਾ ਨਾਟਕ ਬੜਾ ਗੰਦਾ ਹੈਗਾ। ਕਾਰਟੂਨ ਆ ਸਿਵਾ ਵਾਲਾ, ਉਹ ਸਾਇਕਲ ਉਛਾਲਦਾ ਰਹਿੰਦਾ ਚੌਵੀ ਹਰ ਵੇਲੇ ਸ਼ਿਵਾ ਸ਼ਿਵਾ ਹੀ ਕਰਦਾ ਰਹਿੰਦਾ ਸੀ ਉਹ, ਮੈਨੂੰ ਬਿਲਕੁ ਪਸੰਦ ਨਹੀਂ ਸੀ ਉਹ ਵਾਲਾ ਕਾਰਟੂਨ ਮੈਂ ਬਹੁਤ ਘੱਟ ਦੇਖਦੀ ਸੀ ਉਹ ਵਾਲਾ ਕਾਰਾਟ ਮਨ ਡੋਰੇਮੋਨ ਅੱਛਾ ਡੋਰੇਮੋਨ ਛਿਨਚੈਨ ਨਿੰਜਾ ਹਥੌੜੀ ਵੀ ਵਦੀ ਆਉਂਦਾ ਸੀ।
ਹਾਂਜੀ ਨਿੰਜਾ ਹਥੋੜੀ ਵੀ ਵਧੀਆ ਸੀ।
ਇੱਕ ਹੋਰ ਆਉਂਦਾ ਸੀ ਉਹ ਟ੍ਰਰੇਨਾਂ ਵਾਲਾ
ਟਰੇਨਾਂ ਵਾਲਾ
ਉਹ ਬਹੁਤ ਮਤਲਬ ਬਹੁਤ ਪਹਿਲੇ ਆਦਾ ਸੀ, ਉਹ ਟਰੇਨਾਂ ਸਭ ਟਰੇਨਾਂ ਟਰੇਨਾਂ ਸਬ ਦੋਸਤ, ਮਤਲਬ ਓਹ ਦੁਨੀਆਂ ਟਰੇਨਾਂ ਦੀ ਤਰਾਂ ਦਿਖਾਂਦੇ ਸੀ ਟਰੇਨ ਸਭ ਦੋਸਤ ਘੁੰਮਦੇ ਨੇ ਉਹ ਆਪਣੀ ਗੱਡੀਆਂ ਚਲਾਦੇ, ਟ੍ਰੇਨ ਚੱਲਦੀ ਰਹਿੰਦੀ ਸੀ, ਹਾਂ ਹਾਂ ਹਾਂ ਉਹੀਓ ਵਾਲੀ, ਉਹੀਓ ਵਾਲੀ
ਹਾਂ ਠੀਕ ਠੀਕ ਠੀਕ, ਉਹਦਾ ਨਾਂ ਨੀ ਯਾਦ ਆ ਰਿਹਾ।
ਹਾਂ, ਮੈਨੂੰ ਵੀ ਨਾਂ ਨਹੀਂ ਆ ਰਿਹਾ ਉਹ ਵੀ ਕਾਟਨ ਅੱਛਾ ਆਦਾ, ਟ੍ਰਰੇਨਾਂ ਵਾਲਾ ਬਹੁਤ ਸਾਰੇ ਕਾਰਟੂਨ ਆਦੇ ਸੀ ਪਹਿਲੇ ਬਹੁਤ ਸਾਰੇ ਕਾਰਟੂਨ ਆਉਂਦੇ ਸੀ। ਇੱਕ ਅੱਧ ਕਾਰਟੂਨ ਹੋਰ ਆਉਂਦਾ ਸੀ ਮੈਨੂੰ ਇੱਕ ਆਂ ਹੁੰਦਾ ਸੀ ਨਾ ਜੋ ਆਦਾ ਸੀ, ਮਤਲਬ ਉਹ ਹਾਡੇ ਤੱਕ ਸਜ਼ਾ ਹੁੰਦਾ ਸੀ ਉਹ ਹਥ ਇੱਕ ਬੜਾ ਉਹ ਅਜੀਬ ਜਿਹਾ ਹਾਂ ਹਾਂ ਹਾਂ ਹਾਂ ਹਾਂ ਹਾਂ ਉਹ ਵਾਲਾ ਕਾਰਟੂਨ ਵੀ ਪਹਿਲਾ ਆਉਂਦਾ ਸੀ ਬਹੁਤ ਸਾਰੇ ਕਾਰਟੂਨ ਪਹਿਲੇ ਆਉਂਦੇ ਸੀ ਪਰ ਅੱਛੇ ਹੀ ਲੱਗਦੇ ਸੀ ਦੇਖਣ ਨੂੰ ਹਾਂ ਇੱਕੋ ਓਵੀ ਆਂਦਾ ਸੀ ਨਾ ਜਿਹਦੇ ਮੂੰਹ ਅਜੀਬ ਜਿਆ ਸੀ ਇੱਕ ਮਤਲਬ ਸਮੋਸੇ ਵਕੱਣ ਦਾ ਮੂੰਹ ਸੀ ਓਦਾ, ਉਹਦੀ ਭੈਣ ਵੀ ਹੁੰਦੀ ਸੀ ਸੀ ਵੱਡੀ ਇੱਕ। ਦੋ ਭਰਾ ਹੁੰਦੇ ਸੀ ਇੱਕ ਦਾ ਮੂੰਹ ਸਮੋਸੇ ਵੱਕਣ ਸੀ ਇਕ ਦਾ ਮੁੰਹ ਔਰ ਅਜੀਬ ਜਿਆ ਹੁੰਦਾ ਸੀ। ਪਰ ਨਾਮ ਨੀ ਯਾਦ ਆ ਰਿਆ ਉਸ ਕਾਰਟੂਨ ਦਾ ਵੀ।
ਨਈਂ ਐ ਵਾਲਾ ਤੇ ਨ੍ਈ ਸ਼ਾਇਦ ਯਾਦ ਮੈਨੂੰ।
ਬਹੁਤ ਸਾਰੇ ਕਾਰਟੂਨ ਆਂਦੇ ਸੀ ਬਹੁਤ ਸਾਰੇ, ਔਰ ਇਹਦੇ ਨਾਲ ਵਧੀਆ-ਵਧੀਆ ਕੋਮੇਡੀ ਕਮੇਡੀ ਵੇਲੇ ਕਾਰਟੂਨ ਆਂਦੇ ਸੀ ਨਾ ਦੇਖਣ ਦਾ ਮਜ਼ਾ ਆਂਦਾ ਸੀ ਅੱਜ-ਕੱਲ ਦੇ ਕਾਰਟੂਨ ਉਹੀ ਓ ਆਗੇ ਨੇ ਜੋ ਅਸੀਂ ਲੋਕ ਦੇਖਦੇ ਸੀ। ਸ਼ਿਨਚੈਨ ਹੋ ਗਿਆ, ਹਤੋੜੀ ਹੋ ਗਿਆ, ਡੋਰੀਮੋਨ ਹੋ ਗਿਆ ਕੁਛ ਨਿਊ ਕਾਰਟੂਨ ਨੀ ਆ ਰੇ। ਹਾਂ ਪਰ ਮੈਂਨ, ਸਹੀ ਕਿਆ ਪਰ ਮੈਂਨ ਪਹਿਲਾਂ ਆਂਦਾ ਸੀ। ਉਹ ਤੇ ਉਹ ਵੀ ਆਂਦਾ ਸੀ ਇੱਕ ਹੋਰ ਆਂਦਾ ਸੀ ਨਾ ਉਹ ਦੇਵਾਕ ਜੈਸੇ ਉਹ ਆਂਦਾ ਅਂ ਓਗੀ ਐਂਡ ਦਾ ਕਾੱਕਰੋਚ ਇਸ ਸਮੇ ਦਾ ਘੋਰ ਆਂਦਾ ਸੀ ਪਕਨ ਪਕੜਾਈ।
ਪਕਨ ਪਕੜਾਈ।
ਆਹੋ ਉਹਸ ਇੱਕ ਮੋਟਾ ਜਿਹਾ ਹੁੰਦਾ ਸੀ ਨਾ ਪਕੜਣ ਪਕੜਾਈ ਵੀ ਆਂਦਾ ਸੀ। ਉਹ ਬਾਲੂ ਹੁੰਦੇ ਸੀ ਉਹਦੇ ਚ ਜਿਦੇ ਚ ਉਹ ਸੀ ਨਾ ਅਹ ਬਿੱਲੀਆਂ ਉਹਦੇ ਚ ਬਾਲੂ ਹੁੰਦੇ ਸੀ।
ਅੱਛਾ ਅੱਛਾ।
ਫਗੜਨ ਵਗੜਾਈ ਉਹ ਮਦਾ ਉਹ ਮੈਨੂੰ ਜਮਾ ਵਧੀਆ ਲੱਗਦਾ ਬਹੁਤ ਬੇਕਾਰ ਲੱਗਿਆ ਨਾਲ ਤਾਂ ਕਾਰਟੂਨ ਉਹ ਵਾਲਾ। ਬਸ ਸਿ਼ਨਚੈਨ ਡੋਰੇਮੋਨ ਪਦਮੈਨ ਹੋ ਗਿਆ ਔਰ ਹਥੋੜੀ ਹੋ ਗਿਆ।
ਮੈਨੂੰ ਤੇ ਸ਼ੀਨਚੈਨ ਦੀ ਸਮਾਈਲ ਬੜੀ ਵਧੀਆ ਲੱਗਦੀ ਐ ਜਦੋਂ ਆਚਦਾ ਉਹਦੀਆਂ ਰਕਤਾਂ ਹੋ ਗਈਆਂ ਬੰਦਾ ਵੇਖੇ ਪਹਿਲੇ
ਨਨੈਕੋ ਨੂੰ ਵੇਖ ਕੇ ਜਦੋਂ ਹੱਸਦਾ ਉਹ ਵੀ ਵਧੀਆ ਲੱਗਦਾ ਉਹਦਾ ਐਪੀਸੋਡ।
ਹਾਂਜੀ ਹਾਂਜੀ।
ਸੀ਼ਨਚੈਨ ਤੋਂ ਵਧੀਆ ਸਾਡੇ ਅਸੀਂ ਵੀ ਸਿਨਚੈਨ ਬੜਾ ਵੇਖਦੇ ਆਂ, ਮੈਂ ਆਪ ਸਿੰਨਚੈਨ ਬਹੁਤ ਜ਼ਿਆਦਾ ਦੇਖਦੀ ਆਂ।
ਆਪਾਂ ਖੁਦ ਖਾਲੀ ਟਾਈਮ ਉਹੀ ਵੇਖਦੇ ਆਂ ਜੀ ਕੋਈ ਐਸੇ ਉਹ ਯਾਂਦੇ ਗਾਣੇ ਲਾ ਲਏ ਯ ਤੇ ਉਹ ਸਭ ਕਾਰਟੂਨ ਵਗੈਰਾ ਵੇਖ ਲਏ ਕੋਈ ਮੂਵੀ ਜਿਹੜੀ ਥੋੜ੍ਹੀ ਬਹੁਤੀਆਂ ਹੁੰਦੀਆਂ ਨੇ ਜੇਵੇਂ ਫਲਾਇੰਗ ਜੱਟ ਹੋਗੀ। ਇੱਕ ਟਾਰਜਨ ਹੋ ਗਈ ਇਹ ਸਭ ਥੋੜੀ
ਆਪ ਪਿਕੱਚਰ ਮੈਂ ਵੀ ਕ ਹਾਂ। ਪਿਕਚਰ ਘੱਟ ਦੇਖਦੇ ਆਂ ਬਟ ਕਦੇ-ਕਦੇ ਕਾਰਟੂਨ ਦੇਖ ਲਿਆ ਸ਼ੋਅ ਦੇ ਬਾਅਦ ਆ ਕੇ। ਤਾਰਕ ਮਹਿਤਾ ਜ਼ਿਆਦਾ ਚੱਲਦਾ ਤਾਰਕ ਮੇਹਤਾ ਵੇਖ ਲਿਆ।
ਹਾਂਜੀ, ਤਾਰਗ ਮਹਿਤਾ ਤੇ ਹੁਣ ਹੁਣ ਉਹੀ ਚਲਾ ਰੱਖਿਆ ਜੀ ਉੱਤੇ।
ਹਾਂ ਹੁਣ ਨੀ ਅੱਛਾ ਲੱਗਦਾ ਮਤਲਬ, ਮਤਲਬ ਜੋ ਪੁਰਾਣੇ ਐਪੀਸੋਡ ਨੇਂ ਨਾ ਓਲਡ ਐਪੀਸੋਡ ਉਹ ਬਹੁਤ ਅੱਛੇ ਨੇ।
ਹਾਂ ਕਿਉਂਕਿ ਹੁਣ ਸਾਰੇ ਜਿਹੜੇ ਮੇਨ ਮੇਨ ਕਰੈਕਟਰ ਉਹਦੇ ਚ ਸਾਰੇ ਤੇ ਉਹ ਖ਼ਤਮ ਹੋ ਗਏ ਨੇ।
ਬਿਲਕੁਲ ਬਿਲਕੁਲ ਪੁਰਾਣੇੇ ਵਾਲੇ ਐਪੀਸੋਡ ਅਛੇ ਨੇ ਓਲਡ ਐਪੀਸੋਡ ਜ਼ਿਆਦਾ ਅੱਛੇ ਨੇ। ਨਵੇਂ ਵਾਲੇ ਇਤਨੇ ਅੱਛੇ ਨਈਂ ਹੈਗੇ, ਪੁਰਾਣੇ ਜ਼ਿਆਦਾ ਅੱਛੇ ਨੇ ਆਪਾਂ ਤਾਂ ਰਿਪੀਟ-ਰਿਪੀਟ ਦੇਖ ਦੇ ਰੇਣੇ ਆਂ।
ਹਾਂਜੀ ਜੇਠਾ ਲਾਲ ਚ ਹੁਣ ਜੈਵੇਂ ਜੈਵੇਂ ਵੱਡੇ ਹੁੰਦੇ ਗਏ ਬੱਚੇ ਤੇ ਉਹਨਾਂ ਨੇ ਨਾਲ ਖੇਲਣਾ ਵਗੈਰਾ ਇਹ ਸਭ ਉਹਨਾਂ ਦੀ ਇੱਕ ਐਂਟਰਟੇਨਿੰਗ ਹੁੰਦੀ ਐ।
ਅ ਉਹ ਵੀ ਆਂਦਾ ਹੁੰਦਾ ਭਾਵੀ ਜੀ ਗਰ ਪਰ ਹੈਂ ਉਹ ਵੀ ਅੱਛਾ, ਮਤਲਬ ਉਹ ਵੀ ਅੱਛਾ ਨਾਟਕ ਐ। ਉਹ ਵੀ ਪਹਿਲੇ ਵਾਲਾ ਏਪੀਸੋਡ ਭਾਵੀ ਜੀ ਵਾਲਾ
ਹਾਂ ਭਾਬੀ ਜੀ।
ਹਾਂ ਉਹ ਵੀ ਅੱਛਾ ਨਾਟਕ ਐ ਏਂਟਟੇਨਮੈਂਟ ਅੱਛਾ ਐਨਾ ਮਤਲਬ ਫੈਮਿਲੀ ਕੋਮੇਡੀ ਐ ਤਾਰਕ ਮਹਿਤਾ ਹੋ ਗਿਆ ਭਾਭੀ ਜੀ ਘਰ ਹੋ ਗਿਆ ਫੈਮਲੀ ਕੋਮੇਡੀ ਨਾਟਕ ਨੇ ਬਾਕੀ ਮੈਨੂੰ ਹੋਨ ਨੀਂ ਪਸੰਦ ਦੂਸ ਆਦੇ ਨੇ ਜੋ ਜਾਦਾ ਹੁੰਦੇ ਨੇ ਡਰੋਮੈਟਿਕ ਵਾਲੇ ਕੋਕੀ ਦਾ ਬੈਨ ਬਣਾ ਤਾ ਹੁਣ ਅਜ ਤਕ ਨੀ ਵੇਖਿਆ ਨਾਟਕ ਉਹ ਵਾਲਾ।
ਆਹੋ ਗੋਪੀ ਬਊ ਹਨਾ।
ਹਾਂ ਮੈਂ ਨੀ ਅੱਛਾ ਲੱਗਦਾ ਨਾਟਕ ਮੈਂ ਅੱਜ ਤੱਕ ਦੇਖਿਆ ਹੀ ਨੀ ਉਹੂੰ ਇੱਕ ਵਾਰੀ ਵੀ ਨੀ ਦੇਖਿਆ ਮਨੇ ਅਜ ਤੱਕ।
ਉਸ ਤੋਂ ਵਧੀਆ ਤੇ ਉਹ ਗਿਆ ਸੀ ਯੇ ਹੈ ਮੁਹੱਬਤੇ।
ਮੈਂ ਨਾ ਮਤਲਬ ਸਟਾਰ ਪਲੱਸ ਦੇ ਸ਼ੋਅ ਬੋਹਤ ਘੱਟ ਦੇਖਨੀਆ ਦੇਖਣੀ ਆ ਸ਼ੋ ਸੋਨੀ ਸਭਦੇ।
ਅੱਛਾ-ਅੱਛਾ
ਸੋਨੀ ਸਭ ਜਾਦਾ ਦੇਖਨੀ ਸੋਨੀ ਸਭ ਹੋ ਗਿਆ। ਐਸ ਟੀ ਵੀ ਹੋ ਗਿਆ ਮਤਲਬ ਭਾਬੀ ਜੀ ਸੋਨੀ ਸਭ ਤੇ ਦੇਖ ਲਿਆ। ਉਹ ਆਉਣ ਲੱਗ ਜਾ ਆਟ ਵਿੱਚੇ ਉਹ ਵਾਲਾ‌
ਯਾ ਤੇ ਇਹਨਾਂ ਚ ਐਸਾ ਵੇਖ ਲੋ ਇਹ ਵੀ ਸਭ ਵਧੀਆ ਲੱਗਦੇ ਨੇ ਬਿਗ ਬੋਸ ਹੋ ਗਿਆ, ਖਤਰੋਂ ਕੇ ਖਿਲਾੜੀ।
ਇਹ ਤੇ ਮੈਂ ਦੇਖਦੀ ਹਾਂ ਰੀਲਿਟੀ ਸ਼ੋ ਮੈਂ ਬਹੁਤ ਦੇਖਦੀ ਹਾਂ ਸੋਨੀ ਸਭ ਹੋ ਗਿਆ ਖਤਰੋਂ ਕੇ ਖਿਲਾੜੀ ਹੋ ਗਿਆ। ਤੇ ਹੋਰ ਓ ਵਾਲਾ ਨਾਟਕ ਇਥੇ ਬੋਹਤ ਦੇਖਦੀਆ ਹੁਣ ਲੌਕਅਪ ਆਯਾ ਨਵਾ ਲੌਕਅਪ ਨੈਟਫਲਿਕਸ ਚ ਲੌਕਅਪ ਲੌਕ ਉਹ ਮਤਲਬ ਅੱਛਾ ਚੱਲ ਰਿਹਾ ਹਾਂ ਕਾਫੀ ਟੀ ਆਰ ਪੀ ਆ ਰਹੀ ਉਹਦੀ ਵੀ। ਹਾਂ ਨੈਟਫਲਿਕਸ ਤੇ ਸ਼ੋ ਮਤਲਬ ਅ ਜੋ ਰਐਲਿਟੀ ਸ਼ੋਅ ਹੁੰਦੇ ਨੇ ਉਹ ਕਾਫੀ ਅੱਛੇ ਹੁੰਦੇ ਨੇ ਦੇਖੋਗੇ ਨਾ ਐਂਟਰਟੇਨਮੈਂਟ ਕਾਫੀ ਜਾਦਾ ਹੁੰਦਾ ਦੇਖਣ ਦਾ ਮਾ ਵੀ ਆਂਦਾ।
ਹਾਂ ਰਾਤੀ ਖਾਲੀ ਟੈਮ ਬਹਿ ਕੇ ਉਹੀ ਸਭ ਨਾਟਕ-ਨੂਟਕ ਥੋੜੇ ਵੇਖ ਲਈਦੇ ਨੇ ਬਾ ਕਿਤੇ ਟੈਮ ਮੁਸ਼ਕਿਲ ਹੀ ਲੱਗਦਾ।
ਬਿਲਕੁਲ-ਬਿਲਕੁਲ ਚਲੋ ਠੀਕ ਹੈ ਫਿਰ ਹੈਨਾ, ਠੀਕ ਐ-ਠੀਕ ਐ ਓਕੇ ਸਸ ਸ੍ਰੀ ਕਾਲ।